ਹੈਲੋ।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
ਹੋਰ ਕੀ ਹਾਲ ਚਾਲ?
ਬਸ ਠੀਕ ਠਾਕ, ਬਸ ਸੁਖ ਬਸ ਹੁਣ ਸਵੇਰੇ ਉੱਠੇ ਆ, ਚਾਹ-ਚੂ ਪੀਤੀ ਹੈ।
ਅੱਛਾ ਅਸੀਂ ਵੀ ਹੁਣੇ, ਚਾਹ ਦੇ ਨਾਲ ਕਚੋਰੀ ਖਾਦੀ ਹੈ। ਤੇ, ਫੋਨ ਈ ਕਰਦਾ।
ਹਾਂਜੀ, ਬਸ ਚਾਹ ਨਾਲ ਕੁਛ ਨਾ ਕੁਝ ਚਾਹੀਦਾ ਹੁੰਦਾ, ਖਾਣ ਵਾਸਤੇ। ਹਾਂ, ਖਾਲੀ ਚਾਹ ਨੀ ਪੀਤ
ਅਸੀਂ ਤਾਂ ਜ਼ਿਆਦਾ, ਕਚੋਰੀ ਹੀ ਖਾਂਦੇ ਹਾਂ। ਡੈਡੀ ਹੋਨੀ ਹੈ, ਡੈਡੀ ਰਸ ਖਾਂਦੇ ਆ। ਡੈਡੀ ਨੂੰ ਰਸ ਪਸੰਦ ਹੈ, ਪਰ ਅਸੀਂ ਅਸੀਂ ਤੇ ਕਚੋਰੀ ਖਾਂਦੇ ਆ।
ਹਾਂਜੀ। ਮੈਂ ਵੀ ਥੋੜਾ ਬਹੁਤਾ ਖਾਨਦੀ ਹਾਂ ਚਾਹ ਨਾਲ, ਐ ਮ ਵੀਂ ਹਲਕਾ- ਫੁਲਕਾ ਕੁਛ ਲੈ ਲਿਆ, ਕੋਈ ਰਸ ਲਿਆ, ਕੋਈ ਬਿਸਕੁਟ। ਬਿਸਕੁਟ ਲਿਆ, ਹਾਂ ਬਸ। ਤੇ ਹਲਕਾ-ਫੁਲਕਾ ਹੀ ਖਾਦਾ ਫੇਰ ਉਸ ਤੋਂ ਬਾਅਦ, ਆਪਣੇ ਨਾਸ਼ਤੇ ਦੀ ਤਿਆਰੀ ਕਰ ਲੈਣਦੇ ਆ। ਨਸਤਾ ਹਾਂਜੀ ਥੋੜਾ ਹੈਵੀ ਹੋ ਜਾਂਦਾ, ਫਿਰ ਦੁਪਹਿਰੇ ਬਹੁ ਰੋਟੀ ਘੱਟ ਤੇ ਬਣਾ ਲਈਦੀ ਹ, ਖਾਈ ਦੀ ਘੱਟ ਆ, ਬਣਾ ਲੈਣੀ ਪਰੰ। ਹਾਂਜੀ, ਹਾਂ
ਦੁਪੈਹਰੇ ਬਨਦੀ ਐ, ਪਰ ਖਾਂਦੇ ਘੱਟ ਈ ਆਂ ਅਸੀ। ਜਾਦਾ ਰੋਟੀ ਖਾ ਲੈਂਦੇ ਆਂ, ਅ ਸਵੇਰੇ। ਤੇ ਰਾਤੀ
ਨਾਸ਼ਤੇ 'ਚ ਵੀ ਵੈਸੇ ਤਾਂ ਬਨਾ ਲੈਂਦੇ ਆ ਅਗਰ। ਤੇ, ਅਗਰ ਕੋਈ ਸਬਜੀ ਪਈ ਦੀ ਹੋਏ, ਜਿਵੇਂ ਰਾਤੀ ਜ਼ਾਦਾ ਬਨ ਜਾਂਦੀ ਐ ਕਦੀ- ਕਦੀ, ਸਵੇਰੇ ਨਾਸ਼ ਤੇ 'ਚ ਵੀ ਕੰਮ ਆ ਜਾਂਦੀ ਐ।
ਬਸ, ਹੁਨ ਬੱਚੇ ਮੇਰੇ ਨੇ ਆਨਾ ਵੇ। ਤੇ, ਓਨੇ ਕੇਨਾ ਮੰਮਾ ਰੋਟੀ ਦੇਓ, ਮੈਂ ਥੋੜਾ ਓ ਕੁਛ ਅਲੱਗ ਜੇਆ ਬਣਾ ਕੇ ਦੇਨੀ ਆ ਫੇਰ। ਥੋੜੀ ਜੇਈ ਸੂਜੀ ਲੈ ਲਈ, ਥੋੜਾ ਜੇਆ ਵੇਸਨ ਪਾ ਲੇਆ, ਵਿੱਚ ਹਰੀਆਂ ਮਰਚਾਂ, ਟਮਾਟਰ। ਪੇਆਜ ਪਾ ਲਏ, ਓਦਾ ਅੱਛੀ ਤਰਾਂ ਘੋਂ ਜੇਆ ਬਨਾ ਕੇ ਨਾ, ਪਤਲਾ-ਪਤਲਾ ਜਿਸ ਤਰਾਂ। ਪਤਲਾ-ਪਤਲਾ ਘੋਲ ਜੇਆ ਬਨਾ ਕੇ ਵਿੱਚ ਨੂਣ, ਮਰਚ ਜਵੈਨ ਪਾ ਕੇ ਥੋੜਾ ਜੇਆ ਪੂਰਾ, ਟੈਪ ਬਨ ਜੇਗਾ ਜਿਸ ਤਰਾਂ ਕੋਈ ਚਿੱਲਾ ਨੀਂ ਹੁੰਦਾ ਗੋਲ ਜੇਆ, ਓਸ ਤਰਾਂ ਵੇਸਣ ਦਾ ਬਨਾ
ਬੌਤ ਸਵਾਦ ਬਨਦਾ, ਓ ਸੂਜੀ ਦਾ ਵੀ ਬਨਦਾ ਤੇ ਬੇਸਨ ਦਾ ਵੀ ਬਨਦਾ। ਵੇਸਣ ਦਾ ਵੀ, ਵੈਸੇ ਜਾਦਾ ਵੇਸਣ ਦਾ ਈ ਖਾਏਆ ਐ, ਪਰ ਸੂਜੀ ਦਾ ਇੱਕ, ਦੋ ਵਾਰੀ ਖਾਏਆ ਹੈਗਾ ਬਟ ਬੌਤ ਸਵਾਦ ਬਨਦਾ।
ਹਾਂਜੀ, ਅਗਰ ਸੂਜੀ 'ਚ ਥੋੜਾ ਜੇਆ ਵੇਸਨ ਪਾ ਦੋ। ਸੂਜੀ ਨਾ ਖਿਲਰ ਜਾਂਦੀ ਐ। ਅਗਰ ਥੋੜਾ ਵੇਸਣ ਪਾ ਦਾਂਗੇ ਓਦਾ ਮੈਸ਼ ਅੱਛਾ ਹੋਏਗਾ। ਔਰ ਅੱਛੀ ਤਰਾ ਮੈਸ਼ ਕਰਦਾ ਗੇ ਅਗਰ ਸ਼ਿਮਲਾ ਮਰਚ। ਟਮਾਟਰ, ਪੇਆਜ, ਹਰੀ ਮਰਚ। ਹਾਂਜੀ। ਥੋੜਾ ਨੂਣ, ਮਿਰਚ ਪਾਲੋ ਥੋੜੀ ਜਵੈਨ ਪਾਲੋ ਚਲੋ, ਅੱਜ- ਕੱਲ ਗਰਮੀ ਦਾ ਮੌਸਮ ਪੇਟ ਭਰੇਆ ਦੇ ਦਰਦ ਹੁੰਦੇ ਨੇ, ਮੌਸਮ ਈ ਐਸਾ ਖਾਓ ਵੀ ਨਾ, ਤਾਂ ਵੀ ਪੇਟ ਦਰਦ ਐ, ਹੈਨਾ।
ਬਸ
ਹੋਰ, ਫੇਰ ਹੁਨ ਦੁਪੈਰੇ ਕੀ ਬਨਾਓਗੇ?
ਦੁਪੈਹਰੇ ਸੋਚਨੀ ਪਈ ਆਂ, ਹੁਨ ਥੋੜਾ ਅਹ ਚਿੱਲਾ ਬਨਾ ਲਾਂਗੇ ਦੁਪੈਹਰੇ ਕੋਈ ਜਿਸ ਤਰਾਂ ਕੋਈ ਚਾਵਲ ਹੋ ਗਏ, ਮਟਰਾਂ ਵਾਲੇ ਹੋ ਗਏ ਚਾਵਲ, ਹੋ ਗਏ
ਨਾਲ ਦਈਂ ਵਗੈਰਾ
ਹਾਂ ਹਲਕਾ ਫੁਲਕਾ ਬਨਾਂਦੇ ਦੁਪੈਹਰੇ ਹਾਂਜੀ
ਅੱਛਾ- ਅੱਛਾ।
ਮੇਰੇ ਸਰਦਾਰ ਸਾਬ ਵੀ ਚਲੇ ਜਾਂਦੇ ਆ ਕੰਮ ਤੇ, ਫੇਰ ਬੇਟਾ ਵੀ ਚਲਾ ਜਾਂਦਾ, ਮੈਂ ਪਿੱਛੋਂ ਕੱਲੀ ਹੁੰਨੀ ਆਂ। ਮੀਨਸ ਅਸੀ ਨਾਸ਼ਤਾ ਕਰਨੇ ਆਂ ਜੈਅਦਾਤਰ ਜਾਂ ਰਾਤ ਦੀ ਰੋਟੀ ਬਸ ਗਰਮੀਆਂ ਚ ਹਲਕਾ-ਫੁਲਕਾ ਖਾਂਨੇ ਆਂ ਅਸੀਂ ਬਸ। ਕਿਸੇ ਵੇਲੇ ਖਿਚੜੀ ਕਿਸੇ ਚਾਵਲ ਹੋ ਗੇ ਥੋੜਾ ਬੌਤਾ, ਹਾਂਜੀ ਹਾਂ। ਬਸ ਇਸ ਤਰਾਂ ਈ ਗੁਜਾਰਾ ਹੋ ਜਾਂਦਾ, ਬਸ। ਅੱਜ -ਕੱਲ ਮੇਹੰਗਾਈ ਬੜੀ ਹੋ
ਹਾਂਜੀਸ ਮੇਹੰਗਾਈ ਤੇ ਬੌਤ- ਬੌਤ ਮੇਹੰਗਾਈ ਹੋ ਗਈ ਐ।
ਗੁਜਾਰਾ, ਕੇਹੜੀ ਚੀਜ ਐ, ਜੇਹੜੀ ਸਾਨੂੰ ਰਸੋਈ ਵਿੱਚ ਨਈਂ ਚਾਹੀਦੀ ਹਰ ਚੀਜ ਚਾਈਦੀ ਰਸੋਈ ਵਿੱਚ, ਇੱਕ ਨਮਕ ਵੀ ਨਾ ਹੋਏ ਤੇ
ਤੇ ਇੰਨੀ ਮਹਿੰਗਾਈ ਨੀ ਹੁੰਦੀ ਸੀ।
ਬੌਤ ਜ਼ਿਆਦਾ ਮਗਾਈ ਸੋਚਣਾ ਪੈਗਾ ਕਿ ਦਿਨ ਦੀ ਸ਼ੁਰੂਆਤ ਕਿਸ ਤਰ੍ਹਾਂ ਕਰੀਏ।
ਹਮ, ਹਮ।
ਰਾਤ ਇੱਕਣ ਖਾਣਾ-ਪੀਣਾ ਸਾਰਾ ਦਿਨ ਖਾਣਾ ਈ ਏ ਨਾ ਪੇਟ ਵਿੱਚੋ। ਪੇਟ ਸਾਰਾ ਦਿਨ ਮੰਗਦਾ ਬਸ। ਸਾਰਾ ਦਿਨ ਪੇਟ ਦਾ ਸਿਸਟਮ ਚੱਲਦਾ ਕਿ ਪੇਟ ਚ ਕੀ ਪਾਈਏ ਢਿੱਡ ਭਰਿਆ ਰਵੇ।
ਹਮ, ਖਾਣ ਪਿੱਛੇ ਤੇ ਬੰਦਾ ਕੰਮਾਂਦਾ।
ਹਾਂਜੀ-ਹਾਂਜੀ ਬਸ। ਬੌਤ ਸੋਚਾਂ ਪੈਂਣੇ ਦੇ ਕੈ ਦਿਨ ਕਿਸ ਤਰ੍ਹਾਂ ਚਲੇਗਾ ਕਿਸ ਤਰ੍ਹਾਂ ਚਲੇਗਾ। ਮਹਿੰਗਾਈ ਬੌਤ ਏ, ਕੰਮ ਕਾਜ ਬੌਤ ਘੱਟ ਏ। ਕੰਮ ਕਾਜ ਹੈ ਨਈਂ ਬਸ। ਹੋਰ ਸੁਣਾਓ, ਅੱਜ ਕੱਲਾ ਕੀ ਕਰਦੇ ਪਏ?
ਕੱਲ ਵੀ ਕੱਲ ਵੀ ਗਰਮੀ ਬੌਤ ਸੀ ਅੱਜ ਵੀ, ਗਰਮੀ ਬੌਤ ਹੋ ਰਹੀ ਹੈ ਇੱਧਰ ਤੇ ਇਕ ਤੇ।
ਹਾਂਜੀ ਰਾਤ ਨੂੰ ਬੌਤ ਗਰਮੀ ਸੀ, ਜਿਥੇ ਨਾ ਕਿੱਥੇ ਖਾਜ ਆ ਰਹੀ ਮੈਣ ਪਸੀਨਾ ਨੀ ਆਂਦਾ ਰਾਤੀ ਮੈਨੂੰ ਬੌਤ ਪਸੀਨਾ ਆਇਆ, ਹਾਂਜੀ। ਸਾਡੇ ਇੱਥੇ ਤੇ ਮਤਲਬ ਛੁੱਟੀਆਂ ਪੈ ਜਾਂਦੀਆਂ ਦੁਕਾਨਦਾਰਾਂ ਨੂੰ।
ਅੱਛਾ, ਹਾਂਜੀ ਇੱਧਰ ਵੀ, ਇੱਧਰ ਵੀ ਛੁੱਟੀਆਂ ਪੈ ਜਾਂਦੀਆਂ, ਕਦੀ ਵ ਮਤ ਲਬ ਜਿਵੇਂ ਹੁਣ ਕਦੀ ਕਰਿਆਨੇ ਦੀ ਦੁਕਾਨਾਂ ਬੰਦ ਹੋ ਜਾਂਦੀਆਂ ਆਹ ਮਤਲਬ। ਐ ਨੀ ਕਿ ਸਾਰਾ-ਸਾਰਾ ਪੂਰਾ-ਪੂਰਾ ਸਾਰੇ ਬੰਦ ਹੋ ਜਾਏ ਇੱਕ ਹਾਫ-ਹਾਫ। ਬਾਕੀ ਜਿਵੇਂ ਛੁੱਟੀ ਪੈਂਦੀ ਮਤਲਬ ਇੱਕ ਟਾਈਮ ਤੇ ਜਿਵੇਂ ਕਰਿਆਨੇ ਵਾਲਿਆਂ ਨੂੰ ਛੁੱਟੀਆਂ ਪੈ ਜਾਂਦੀਆਂ ਏ। ਸਾਡੇ ਤੇ ਕਰਿਆਨੇ ਦੀ ਦੁਕਾਨ ਬੰਦ ਏ ਥੋੜ੍ਹੇ ਟਾਈਮ ਤੱਕ ਕੇ ਜਿਵੇਂ, ਹੋਈ ਸਕੂਲ ਚ ਛੁੱਟੀਆਂ ਪੈ ਜਾਂਦੀ ਐ। ਹੁੰ ਐ ਨੀ ਕਿ ਇੱਕ ਦਮ ਨੀ ਸਭ ਨੂੰ ਪੈ ਜਾਂਦੀ ਐ। ਥੋੜ੍ਹੇ-ਥੋੜ੍ਹੇ ਕਰਕੇ ਮਤਲਬ ਕਦੀ ਕਰਿਆਨੇ ਵਾਲਿਆਂ ਨੂੰ। ਨੂੰ ਪੈ ਜਾਂਦੀ ਕਈ ਸਕੂਲ ਵਾਲਿਆਂ ਨੂੰ, ਹੋਰ ਵੀ ਜਿਵੇਂ ਹੋਰ ਜਿਹੜੀ ਕੰਪਨੀਆਂ ਵਗੈਰਾ ਹੁੰਦੀਆਂ ਓਨਾ ਚ ਜੋ ਸਟਾਫ ਹੁੰਦੇ ਓਨਾ ਨੂੰ ਵੀ ਕਦੀ ਪੈ ਜਾਂਦੀਆਂ ਛੁੱਟੀਆਂ। ਐਵੇਂ ਕਰ ਕੇ ਪੈ ਦੀਆਂ।
ਹਾਂਜੀ-ਹਾਂਜੀ। ਦੇਖੋ, ਬੱਚਿਆਂ ਨੂੰ ਤਾਂ ਪੈਂਦੀਆਂ-ਪੈਂਦੀਆਂ ਨੇ। ਅੱਜ-ਕੱਲ ਦੁਕਾਨਦਾਰਾਂ ਨੂੰ ਵੀ ਪੈਂਦੇ ਆ ਛੋਟੇ ਵੀਕ ਕਹਿੰਦੇ ਨੇ ਚਲੋ ਜੀ ਕਿਧਰ ਘੁੰਮਣ ਜਾਈਏ, ਆਪਣੀ ਫੈਮਿਲੀ ਦੇ ਨਾਲ ਜਾਈਏ ਚਲੋ।
ਅਗੇ ਜਿਨ੍ਹਾਂ ਦੀ ਆਪ ਆਪਣੀ ਦੁਕਾਨ ਹੁੰਦੀ ਕਰਿਆਨੇ ਦੀ, ਓ ਤੇ ਚਲੋ ਕੋਈ ਨੀ, ਪਰ ਏ ਕਿ, ਕੋਈ ਕਰਿਆਨੇ ਵੱਡੇ ਕਰਿਆਨੇ ਦੇ ਪਾਣਾ, ਓਦਰ ਕੋਈ ਲੱਗਿਆ ਇਹ, ਓਨੂੰ ਤੇ ਫਿਰ ਪਾਣੀ ਪੈਂਦੀ ਇਹ ਨਾ ਛੁੱਟੀ।
ਜੇਹੜੇ ਘਰ-ਘਰ ਲੱਗੇ ਹੁੰਦੇ ਦੁਕਾਨਾਂ, ਪਰ ਓਨਾ ਨੂੰ ਚਈ
ਵਗੈਰਾ।
ਹਾਂਜੀ। ਹਰ ਕੋਈ ਕੈਂਦਾ ਕਿ ਮੈਂ ਆਪਣੇ ਪਰਿਵਾਰ ਦੇ ਨਾਲ ਥੋੜ੍ਹਾ-ਬੌਤ ਇੰਜੌਏ ਕਰਾਂ, ਬੱਚਿਆਂ ਨੂੰ ਲੈ ਕੇ ਜਾਵਾਂ ਕਿਧਰੇ। ਮਨ ਤੇ ਭਗਵਾਨ ਨੇ ਸਭ ਦਾ ਇੱਕੋ ਜਿਹਾ ਬਣਾਇਆ ਨਾ, ਹਰ ਚੀਜ, ਹਰ ਇਨਸਾਨ ਮਨ ਕਰਦਾ ਏ ਕਿ ਅਸੀਂ, ਘੁੰਮੀਏ-ਫਿਰੀਏ ਥੋੜ੍ਹਾ ਇੰਜੌਏ ਕਰੀਏ ਆਪਣੇ ਪਰਿਵਾਰ ਦੇ ਨਾਲ।
ਹਾਂਜੀ, ਓਹ ਤੇ ਏ।
ਹਮ। ਹੋਰ ਬਸ, ਦਿਨ ਦੀ ਸ਼ੁਰੂਆਤ ਸ਼ੁਰੂ ਹੋਈ ਐ। ਲੋ ਮਹਾਰਾਜ ਅੱਗੇ ਅਰਦਾਸ ਕਰਨੀ ਆ, ਦਿਨ ਅੱਛਾ ਨਿਕਲੇ ਗਾ ਤਾਂ।
ਸ ਈ ਗੱਲ ਏ।
ਕੋਈ ਐਸਾ ਕੰਮ ਨਾ ਕਰਾਯਾ ਹੋਏ ਤੁਹੀ। ਇਸ ਬਾਰ ਅਸੀ ਪਛਤਾਔਗੇ, ਦਿਨ ਦੀ ਸ਼ੁਰੂਆਤ ਅੱਛੀ ਹੋਣੀ ਚਾਈਦੀ। ਹੱਸ-ਮੁੱਖ ਕੇ ਹੱਸ